ਵਧੀਆ ਜੀ ਤੁਸੀਂ ਦੱਸੋ।
ਬਸ ਜੀ ਵਧੀਆ ਵਧੀਆ ਹੋਰ ਕੀ ਕਰਦੇ।
ਬਸ ਫੇਰ ਹੋਏ ਹੁਣ ਤੇ ਮੈਂ ਕਿਹਾ ਚਲੋ ਕਾਲ ਕਰ ਲਈਏ।
ਠੀਕ ਜੀ ਅੱਜ ਕਿੱਦਾਂ ਯਾਦ ਆ ਗਈ।
ਬਸ ਫੋਨ ਚੁੱਕਿਆ ਤੇ ਤੁਹਾਡਾ ਨੰਬਰ ਲਾਇਆ।
ਅੱਛਾ ਅੱਛਾ ਕਿਉਂ ਪਹਿਲਾਂ ਨਿਕਲਦਾ ਨੀ ਸੀ ਵਿਹਲਾ
ਹਾਂਜੀ ਪ। ਥੋੜ੍ਹਾ ਜਿਹਾ ਦੂਰ ਚੱਲਣੀਆਂ ਨੇ।
ਅੱਛਾ ਅੱਛਾ ਅੱਛਾ ਠੀਕ ਐ ਹੋਰ ਸੁਣਾਓ।
ਖਾ ਲਿਆ ਰੋਟੀ ਪਾਣੀ।
ਹਾਂਜੀ ਹਾਂਜੀ ਖਾ ਲਿਆ।
ਹਾਂਜੀ।
ਤੁਸੀਂ ਸੁਣਾਓ।
ਅਸੀਂ ਹਾਂਜੀ ਹਾਂਜੀ।
ਠੀਕ ਐ।
ਅਸੀਂ ਪਹਿਲਾਂ ਖਾਨੇ ਆਂ ਨੌਂ ਵਜੇ ਫੇਰ ਦੋ ਵਜੇ ਦੁਪਹਿਰ ਨੂੰ।
ਆਪਾਂ ਵੇਟ ਹੀ ਕਰਦੇ ਆਂ ਨਾਸ਼ਤਾ ਗਿਆਰਾਂ ਕੁ ਵਜੇ। ਤੇ ਹਾਂ। ਤੇ ਲੇਟ ਹੋ ਜਾਂਦੇ ਆ। ਹਾਂ ਦੁਪਹਿਰੇ ਨਹੀਂ ਖਾਈਦਾ ਫਿਰ ਚਾਹ ਨਾਲ ਕੁਝ ਲੈ ਲਈਦਾ ਸ਼ਾਮ ਨੂੰ।
ਅੱਛਾ ਅੱਛਾ।
ਹਾਂਜੀ।
ਫਿਰ ਅਸੀਂ ਰੋਟੀ ਖਾਨੇ ਆਂ।
ਅੱਛਾ।
ਤੇ। ਫਿਰ ਦੁਪਹਿਰੇ ਫੇਰ ਸ਼ਾਮ ਨੂੰ ਹੋ ਜਾਂਦਾ ਟਾਈਮ ਤੇ ਹੁਣ ਇੱਕ ਟਾਈਮ ਮੈਨੂੰ ਚੌਲ ਬਣਾਉਣੇ ਪੈਂਦੇ ਆ ਕਿਉਂਕਿ ਗਰਮੀ ਵਿੱਚ। ਫਿਰ ਦੁਪਹਿਰੇ ਫੇਰ ਸ਼ਾਮ ਨੂੰ ਹੋ ਜਾਂਦਾ ਟਾਈਮ ਤੇ ਹੁਣ ਇੱਕ ਟਾਈਮ ਮੈਨੂੰ ਚੌਲ ਬਣਾਉਣੇ ਪੈਂਦੇ ਆ ਕਿਉਂਕਿ ਗਰਮੀ ਵਿੱਚ
ਹੂੰ।
ਹਾਂਜੀ।
ਠੀਕ ਆ ਫਿੱਕੇ ਚੌਲ ਬਣਾਉਂਦੇ ਓ ਜਾਂ ਨਮਕੀਨ। ਹਾਂਜੀ।
ਫਿੱਕੇ ਵੀ ਬਣਾ ਲਈਦੇ ਆਂ ਤੇ ਨਮਕੀਨ ਵੀ ਬਣਾ ਲਈਦੇ ਆਂ, ਜੇ ਦੁਪਹਿਰੇ ਖਾਣੇ ਹੋਣ ਫੇਰ ਨਮਕੀਨ ਬਣਾ ਲਈਦੇ ਆਂ। ਤੇ ਖਾਣੇ ਹੁੰਦੇ ਫਿੱਕੇ ਬਣਾ ਲਈਦੇ ਆਂ ਦਾਲ ਸਬਜ਼ੀ ਨਾਲ ਜਿਹੜੀ ਬਣੀ ਹੋਵੇ।
ਹਾਂ ਚਲੋ। ਹੋਰ ਤੁਹਾਡੇ ਨਹੀਂ ਆਏ ਨਿਆਣੇ ਬੱਚੇ ਛੁੱਟੀਆਂ ਕੱਟਣ।
ਹੈ ਹੀ ਨਹੀਂ ਸਾਡੇ।
ਭਾਜੀ ਇਕੱਲੇ-ਇਕੱਲੇ ਆਂ।
ਦੋ-ਦੋ ਬ੍ਰਦਰ ਆਸਟ੍ਰੇਲੀਆ 'ਚ।
ਅੱਛਾ ਅੱਛਾ ਉਹਦੇ ਬੱਚੇ ਕੀ।
ਉਹਦੀ ਵੀ ਗੁੱਡੀ ਆ ਅੱਠ ਸਾਲ ਦੀ ਉੱਥੇ ਹੀ ਬਾਹਰੇ।
ਅੱਛਾ-ਅੱਛਾ
ਹਾਂਜੀ।
ਹੂੰ।
ਹਾਂ! ਦੇ ਦਾ ਗਏ ਸਭ ਨੂੰ ਦੇ ਦੇ ਆ।
ਅੱਛਾ ਹੈਂ।
ਵੀਹ-ਬਾਈ ਸਾਲ ਹੋ ਗਏ ਮੈਂ ਗਏ ਨੂੰ
ਬੜਾ ਟਾਈਮ ਹੋ ਗਿਆ ਗਿਆਂ ਨੂੰ
ਹਾਂਜੀ। ਅਦਾਵਟ ਜਨਵਰੀ ਚੜ੍ਹੇ ਤੇ ਆ ਦੇਖ ਲੋ ਹੁਣ ਛੇ ਮਹੀਨੇ ਲੰਘ ਵੀ ਗਏ, ਸਾਡੇ ਸਾਲ ਲੰਘਦੇ ਜਾਂਦੇ ਆ।
ਹਾਂਜੀ, ਅੱਗੇ ਕੱਲ ਗੁੜੀਆ ਕਹਿਣ ਡਹੀ ਸੀ, ਮੰਮਾ ਏ ਜਨਵਰੀ ਦੇ ਮਹੀਨੇ 'ਚ ਜਦੋਂ ਆਪਾਂ ਪਹਿਲਾਂ ਦ ਦਸੰਬਰ ਦਾ ਮਤਲਬ ਐਂਡ ਤੇ ਚਾਹ ਹੁੰਦਾ ਵੀ ਨਵਾਂ ਸਾਲ ਆਉਣਾ ਵਾ ਤੇ ਬਾਦ 'ਚ ਜਦੋਂ ਜਨਵਰੀ ਚੜ ਜਾਂਦਾ ਤੇ ਪਹ ਵੇਲਦੀ ਛੇਵਾਂ ਮਹੀਨਾ ਚੜ੍ਹ ਗਿਆ ਤੇਟ ਹੀ ਪਤਾ-ਪਤਾ ਹੀ ਨੀ ਲੱਗਾ ਵੀ ਕਦੋਂ ਲਘੰ ਜਾਣੇ ਆ ਛੇ ਮਹੀਨੇ, ਹਾਂਜੀ।
ਚਲੋ ਕੀ ਕਰਨਾ ਫਿਰ।
ਹਾਂਜੀ-ਹਾਂਜੀ! ਹੋਰ ਠੀਕ ਹੈ, ਵਧੀਆ।
ਹਾਂਜੀ-ਹਾਂਜੀ ਠੀਕ ਆ, ਮੈਂ ਵੀ ਬਸ ਕੱਪੜੇ ਧੋਤੇ ਸੀ। ਤੇੈ, ਮੈਂ ਕਿਹਾ ਕਰ ਲਾਂ ਹਜੇ ਝਾੜੂ, ਪੋਚਾ ਕਰਨਾ।
ਸਵੇਰੇ ਧੋ ਲੈਂਦੇ ਹੋਣੇ ਨਾ।
ਜਦੋਂ ਟੈਮ ਲੱਗੇ, ਜੇੜਾ ਕੰਮ ਹੱਥ ਆਜੇ ਕਰ ਲਈਦਾ।
ਮਸ਼ੀਨ ਥੱਲੇ ਰੱਖੀ ਆ?
ਹਾਂਜੀ-ਹਾਂਜੀ ਥੱਲੇ ਹੀ।
ਸਾਡੀ ਉੱਪਰ ਹੈਗੀ, ਤੇ ਓ ਉੱਪਰ ਲਗਦਾ
ਕੇਵਲ ਸ਼ਾਮ ਨੂੰ ਨੀ। ਧੋ ਲੈਣੀ ਹਾਂ ਦੋ ਕੁ ਕੱਪੜੇ ਹੋਣ ਤੇ ਅੱਜ ਮੈਂ ਧੋਤੇ ਸੀ ਸਵੇਰੇ-ਸਵੇਰੇ ਤਾਂ ਕਿ ਕੱਲੇ ਜੀਅ ਨੇ ਆਪਣੇ, ਤੇ ਮੰਮੀ ਬਿਮਾਰ ਹੋ ਗਏ ਮੇਰੀ ਸੱਸ। ਤੇ ਓ
ਹੂੰ!
ਕਹਿੰਦੀ ਸੀ ਓ, ਉਈ।
ਅੱਛਾ-ਅੱਛਾ ਵਿੱਚ ਕੰਮ-ਕੁੰਮ ਕਰਦੇ।
ਹੂੰ।
ਠੀਕ ਹੈ, ਓ ਸਾਡੇ ਵੀ ਏ ਮਲ ਮਤਲਬ ਰੈਕ-ਰੁਕ ਰੱਖੇ ਆ ਫੇਰ ਥੱਲੇ ਜਦੋਂ ਅਹ ਧੋਂਦੇ ਕੱਪੜੇ ਥੱਲੇ।
ਨਈ ਮੈਂ ਸਾਡੇ ਨਾ ਇੱਥੇ ਨਈ-ਨਈ! ਸਾਡਾ ਨਾ ਇੱਥੇ ਖੁੱਲਾ ਵਾ ਮਤਲਬ ਗਲੀ ਹਜੇ ਇੰਨੇ ਘਰ ਨੀ ਹੈਗੇ। ਤੇ ਬਾਰ ਪੇੜ ਦੇ ਨਾਲ ਰੱਸੀ ਬੰਨੀ ਹੋਈ ਹੈ ਦਰੱਖਤ ਨਾਲ। ਹਾਂ, ਗਲੀ 'ਚ ਵੀ ਤੇ ਨਾਲੇ ਸਟੈਂਡ ਵੀ ਰੱਖਿਆ ਵਾ।
ਠੀਕ-ਠੀਕ ਆ। ਅੱਛਾ- ਅੱਛਾ ਚਲੋ ਵਧੀਆ ਨਾ ਨਾਲੇ ਸੁੱਕ ਜਾਂਦੇ। ਝੱਟ ਤੇ ਸੁੱਕ ਜਾਂਦੇ।
ਗਰਮੀ ਆ ਨਾ ਹੁਣ ਤਾਂ ਭਾਵੇਂ ਮਸ਼ੀਨ 'ਚ ਨਾ ਵੀ। ਸੁਕਾ ਕੇ ਪਾਓ ਉਦਾਂ ਹੀ ਸੁੱਕਦੇ ਜਾਂਦੇ ਆ।
ਸੁੱਕ ਜਾਂਦੇ ਹਾਂਜੀ-ਹਾਂਜੀ ਇਸੇ ਕਰਕੇ ਹੀ।
ਹੋਰ ਸੁਣਾਓ?
ਹੋਰ ਠੀਕ ਹੈ, ਵਧੀਆ ਜੀ।
ਵਧੀਆ ਵਧੀਆ, ਹੋਰ? ਤੁਹਾਡਾ ਉਹਦਾ ਕੀ, ਮੈਂ ਇੱਕ ਗੱਲ ਪੁੱਛਾਂ, ਤੁਹਾਡਾ ਕੀ ਮੰਨਣਾ ਹੈ ਕਿ ਜਿੱਦਾਂ ਆਪਣਾ ਬੱਚਾ ਟਨਥ ਕਰਦਾ ਬੱਚਾ, ਉਸ ਤੋਂ ਬਾਅਦ ਉਸਨੂੰ, ਕਿਹੜਾ ਸਬਜੈਕਟ ਰੱਖੳਣਾ ਚਾਹੀਦਾ? ਮੈਡੀਕਲ, ਨੋਨ ਮੈਡੀਕਲ, ਆਰਟਸ, ਕਾਮਰਸ? ਕਿੱਚ ਬੱਚੇ ਨੂੰ ਜਾਣਾ ਚਾਹੀਦਾ, ਕੀ ਕਹਿਣਾ ਚਾਹੋਗੇ ਏਹਦੇ ਵਿੱਚ?
ਮਤਲਬ, ਜਿਹੜੇ ਸਬਜੈਕਟ 'ਚ ਬੱਚੇ ਦੇ ਹੈਗੇ ਆ, ਰੁਚੀ ਹੈਗੀ ਆ ਨਾ
ਹਾਂ।
ਹਮ। ਮੈਡੀਕਲ, ਨੋਨ ਮੈਡੀਕਲ ਵੀ ਵਧੀਆ ਹੈ।
ਬਟ, ਜੇ ਸੋਚਿਆ ਜਾਵੇ ਤੇ ਅਹ ਬੱਚੇ ਦਾ ਜਿਹੜਾ, ਗਾਂ ਗਰੋਹ ਕਿਸ ਲੈਵਲ ਤੇ ਮਤਲਬ, ਕਿੱਦਾਂ ਜਾ ਕੇ ਗਰੋ ਕਰ ਸਕਦਾ, ਕਿ ਕੀ ਲੱਗਦਾ ਕਿ, ਇਸ ਫੀਲਡ ਦੇ ਵਿੱਚ ਬੱਚਾ ਅੱਛਾ, ਕਿਹੜਾ ਸਬਜੈਕਟ ਰੱਖਾਉਣਾ ਚਾਹੀਦਾ?
ਜੇ ਡਾਕਟਰ ਵਾਲੀ ਲਾਈਨ 'ਚ ਜਾਣਾ, ਤੇ ਫਿਰ ਮੈਡੀਕਲ ਆਣਾ।
ਹਾਂ।
ਉਹ ਵੀ ਠੀਕ ਹੈ।
ਹਮ।
ਤੇ ਆਰਟਸ ਦਾ ਤੇ ਮੈਂ ਮੈਨੂੰ ਲਗਦਾ, ਕਿ ਕੋਈ ਫਾਇਦਾ ਹੈ ਨੀ ਹੈ।
ਕਿਹਦੇ 'ਚ, ਆਰਟਸ?
ਆਰਟਸ ਦੇ ਵਿੱਚ, ਹਾਂਜੀ।
ਹਮ, ਆਰਟਸ ਦੇ ਵਿੱਚ ਇਹ ਆ ਕਿ, ਪਰਸੈਂਟੇਜ ਤੁਹਾਡੀ ਅੱਛੀ ਆ ਜਾੇ ਕੱਲ੍ਹ ਨੂੰ, ਕੋਈ ਗੌਰਮੈਂਟ ਜਿੱਦਾਂ ਜੋਬ ਕੱਢਦੀ ਆ, ਆਰਮੀ 'ਚ ਹੋ ਗਈਆਂ ਜਾਂ 'ਅ 'ਅ ਕਚਹਿਰੀ ਦੇ ਵਿੱਚ ਕੋਈ ਪੋਸਟਾਂ ਨੇ, ਜਾਂ ਫਿਰ ਕੋਈ ਪੁਲਿਸ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ, ਜਾਂ ਕੋਈ ਮਤਲਬ, ਐਨੀ ਫੀਲਡ ਦੇ ਵਿੱਚ ਕੋਈ ਵੀ ਵੈਕੈਂਸੀ ਨਿਕਲਦੀ ਆ, ਅਗਰ ਤੁਹਾਡੀ ਪਰਸਟੇਜ ਅੱਛੀ ਆ, ਤੇ ਤੁਸੀਂ ਉਹਦੇ ਵਿੱਚ, ਮਤਲਬ ਆਪਣਾ ਅਪਲਾਈ ਕਰ ਸਕਦੇ ਹੋ।
ਇਦਾ ਨਾ, ਜੇ ਪਰਸੈਂਟੇਜ ਹੀ ਆਪਣੀ ਮਤਲਬ ਵਧੀਆ ਨਾ ਹੋ ਫੇਰ ਨੀ ਨਾ ਕੋਈ ਫਾਇਦਾ, ਫੇਰ ਤਾਂ ਕੋਈ ਫਾਇਦਾ ਨੀ।
ਹਾਂਜੀ, ਹਾਂਜੀ ਹਾਂਜੀ, ਬੱਚਿਆਂ ਦਾ ਨਾ ਬੜਾ ਮਤਲਬ, ਔਖਾ ਜਿਹਾ ਹੋ ਜਾਂਦਾ ਇਹ ਵਾਲਾ ਡਿਸੀਜ਼ਨ ਲੈਣਾ। ਕਿ ਬੱਚੇ ਨੂੰ, ਕਿਹੜੇ ਫੀਲਡ ਵਿੱਚ ਗਾਂ ਆਪਾਂ ਹਨਾ, ਸ਼ਿਫਟ ਕਰਨਾ।
ਹਮ ਹਮ, ਇਹ ਤੇ ਹੈ।
ਹਾਂਜੀ, ਬਾਕੀ ਚਲੋ ਬੱਚਿਆਂ ਦਾ ਆਪੋ ਆਪਣਾ ਲੈਵਲ ਆ, ਕਿਧੇ'ਚ ਬੱਚੇ ਨੇ ਜਾਣਾ। ਹੁਣ ਓਦਾਂ ਬਾਹਰ ਜਾਣ ਦਾ, ਲੋਕਾਂ 'ਚ ਕਰੇਜ਼ ਘੱਟ ਗਿਆ ਥੋੜਾ ਜਿਹਾ, ਹਨਾ।
ਪਹਿਲਾਂ, ਪਹਿਲਾਂ ਨਾ ਮਤਲਬ, ਦੋ ਤਿੰਨ ਸਾਲ ਪਹਿਲਾਂ ਬੜਾ ਸੀ। ਜਿਹਨੂੰ ਵੇਖੀਏ ਉਹ ਬਾਹਰ ਹੀ ਜਾਣਾ, ਬਾਹਰ ਹੀ ਜਾਣਾ, ਤੇ ਹੁਣ ਥੋੜਾ ਜਿਹਾ ਪਤਾ ਨੀ
ਜਿੱਦਾਂ, ਬਾਹਰਲੀਆਂ ਕੰਟਰੀਆਂ ਨੇ ਬੱਚੇ ਡਪੋਰਟ ਕਰਤੇ ਆ, ਇੰਡੀਆ ਦੇ ਬੱਚੇ, ਹਨਾ। ਉਹਦੇ ਨਾਲ ਵੀ ਥੋੜ੍ਹਾ-ਬੜਾ ਅਸਰ ਪਿਆ, ਨਾਲੇ ਕੋਜੇ ਜਿੱਦਾਂ ਲੜਕੀਆਂ ਜਾਂਦੀਆਂ ਸੀ, ਸ਼ਾਦੀ ਕਰਕੇ, ਵਿਆਹ ਕਰਕੇ, ਫੇਰ ਉਹ ਸੋਹੁਰੇ ਖਰਚਾ ਲਾਉਂਦੇ ਹੀ, ਉੱਥੇ ਜਾ ਕੇ ਮੁੱਕਰ ਜਾਂਦੀਆਂ ਵਾ ਬੱਚੇ, ਹਨਾ। ਮੁੰਡੇ ਨੂੰ ਨਹੀਂ ਬੁਲਾਉਂਦੀਆਂ, ਕਿੰਨੇ ਕੇਸ ਆਪਾਂ ਵੇਖਦੇ ਹਾਂ।
ਏ ਪੰਜਾਬ 'ਚ।
ਤੇ ਓਦੇ ਅਕੋਰਡਿੰਗ ਫੇਰ ਦੇਖਿਆ ਜਾਵੇ ਤੇ ਲੋਕੀ ਏਨਾਂ ਗੱਲਾਂ ਤੋਂ ਵੀ ਡਰ ਦੇ ਨੇ ਕਿ ਨਈਂ ਆਪਾਂ ਨਈਂ ਪੇਜਣਾ। ਸਾਡਾ ਬੱਚਾ ਇੱਥੇ ਹੀ ਰਹੇ ਤੇ ਇੱਥੇ ਹੀ ਮਤਲਬ ਜੇੜਾ ਹੀ ਵੀ ਓ ਬੱਚਾ ਏਦਰ ਲਾ ਕੇ, ਆਪਣੀ ਅੱਛੀ ਕੋਈ
ਕਿੰਨੇ ਕੋਈ ਆਪ ਅਪਣਾ ਕੱਮ ਖੁਦ
ਮਤਲਬ ਬੜੀ ਅੱਛਾ ਬਿਜਨਸ ਏ। ਆਹੀਂ ਹਸਾਡੇ ਰੋਡ ਦੇ ਉੱਪਰ ਹੀ ਨਾ ਦੋ ਜਿੰਮ ਨੇ, ਪਹਿਲਾਂ ਇੱਕ ਜਿੰਮ ਖੋਲਿਆ ਕਿਸੇ ਨੇ ਓ ਬੜਾ ਚੱਲਿਆ। ਤੇ ਕਿਸੇ ਨੇ ਹੁਣ ਖੋਲਿਆ ਓਨਾਂ ਦੀ ਫੀਸ ਵੀ ਥੋੜੀ ਹਾਈ ਆ। ਤੇ ਚਲੋ, ਓ ਏਨਾਂ ਦੇ ਫਾਦਰ ਸਾਬ, ਮੇਰੇ ਹਿਸਾਬ ਨਾਲ ਰਿਟਾਯਰ ਹੋਏ ਨੇ ਆਰਮੀ ਦੇ ਵਿੱਚੋਂ ਚਲੋ, ਓਨਾਂ ਕੋਲ ਪੈਸਾ ਵਗੈਰਾ ਹੈਗਾ ਈ।
ਹੰਜੀ-ਹੰਜੀ।
ਓਨਾਂ ਨੇ ਤੇ ਚਲੋ, ਏ ਕਿ ਅੱਛਾ ਮਤਲਬ ਬਿਜਨਸ ਦਾ ਬਣ ਗਯਾ ਓਨਾਂ ਦਾ, ਕਿ
ਓਹੀ ਨਾਂ
ਹੰਜੀ, ਸਾਈਡ ਬਾਏ ਸਾਈਡ ਇਨਕਮ ਨਿਕਲਦੀ ਰੈਂਦੀ ਏ, ਜੇ ਸੋਚਿਆ ਜਾਵੇ ਤੇ ਇੰਡੀਆ ਦੇ ਵਿੱਚ ਪੈਸੇ ਮਤਲਬ ਖਾਣ-ਪੀਣ ਦੇ ਕੰਮ ਦੇ ਵਿੱਚ ਵੀ ਬੜੀ ਕਮਾਈ ਆ। ਜੇ ਕੋਈ ਰੈਸਟੋਰੈਂਟ ਵਗੈਰਾ ਖੋਲ ਲੈਂਦਾ ਜਾਂ ਫਾਸਟ ਫੂਡ ਦਾ ਕੋਈ ਕੰਮ ਆ।
ਓਹੀ ਹੈ ਛੋਟੀ ਕਗੂੜੀਆਂ ਦੇ ਨਾਲ ਜੇੜੀ ਜਾਂਦੀ ਨਾ ਨਵ ਨਾਵੇ ਓਨਾਂ ਦਾ ਨਾਂ।
ਅੱਛਾ।
ਓ ਓਨਾਂ ਦਾ ਰੈਸਟੋਰੈਂਟ ਆ।
ਅੱਛਾ-ਅੱਛਾ।
ਓਥੇ ਓਦੇ ਹਸਬੈਂਡ ਕਰਦੇ ਆ ਮਤਲਬ ਜੋਬ ਕਰਦੇ ਆ।
ਹੁੰ, ਹੁੰ, ਹੁੰ।
ਕੀ ਕਮਾਈ ਯੇ।
ਓ ਓਹੀ ਆਨਾ ਵੀ ਬੰਦਾ ਅੱਛਾ ਗਰੋਅਪ ਕਰ ਲੈਂਦਾ। ਹੁਣ ਜੇੜਾ ਦੂਸਰੇ ਕੋਈ ਕੰਮ ਆ ਏ ਦੂਸਰੇ ਕੋਈ ਕੰਮ ਨੇ ਉਨਾਂ ਦੇ ਹੈ ਕੀ? ਕਿਹੇ ਕੋਲ ਪੈਸੇ ਹੋਣਗੇ ਤੇ ਫੇਰ ਈ ਕੋਈ ਲਏਗਾ, ਏਹੋ ਜੇ ਕੰਮ ਦੇ ਵਿੱਚ ਤੇ ਓਨੇ ਜਾਣਾ ਜਿਹਦੇ ਕੋਲ ਪੈਸੇ ਹੈਗੇ ਨੇ ਜਾਂ ਜਿਹਨੂੰ ਸ਼ੌਂਕ ਆ ਖਾਣ-ਪੀਣ ਦਾ ਜਾਂ
ਤਿੰਨ-ਚਾਰ ਸਾਲ ਇਥੇ ਆਯਾ ਨੂੰ ਹੇਗੇ, ਓ ਆਖਦੇ ਮਤਲਬ ਹੁਣ ਪੈਸਿਆਂ ਦੀ ਗੱਲ, ਓਨੂੰ ਹੁਣ ਕੈਂਦੇ ਵੀ ਪੈਹੇ ਮਤਲਬ ਹ ਓਥੇ ਕ ਲੈਣਾ ਜਿੱਥੇ ਤਾਡਾ ਹੋਟਲ ਆ।
ਹਾਂਜੀ-ਹਾਂਜੀ, ਬਾਕੀ ਚਲੋ ਬਾਕੀ ਜੋ ਕਿਸਮਤ। ਕਿਸਮਤ ਦੇ ਅਕੋਰਡਿੰਗ ਆਤੇ।
ਹਾਂਜੀ-ਹਾਂਜੀ।
ਹੋਰ ਸੁਣਾਓ।
ਹੋਰ ਠੀਕ-ਠਾਕ ਜੀ ਵਧੀਆ।
ਹੂੰ ਬਸ ਠੀਕ ਆ ਵਧੀਆ।
ਲਾਈਟ ਆਉਂਦੀ ਏ।
ਲਾਈਟ
ਗਈ ਐ, ਸਾਡੀ ਤੇ ਆ ਗਈ ਐ। ਸਾਡੇ ਬੜੀ ਜਾਂਦੀ ਹੈਨਾ।
ਹਾਂਜੀ-ਹਾਂਜੀ।
ਹਾਂਜੀ।
ਕੀ ਕਰਨਾ
ਸਲੋ ਠੀਕ ਏ ਜੀ ਫੇਰ।
ਠੀਕ ਏ, ਠੀਕ ਹ ਫ੍ਹੀ ਹੋ ਕੇ ਕਰਦੇ ਆ ਜੀ ਹੋਰ ਸਾ ਸ੍ਰੀ ਕਾਲ।
ਓ ਓਕੇ ਜੀ ਅ